ਹੈਲੋ ਸਤ ਸ਼੍ਰੀ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
ਬਸ ਵਧੀਆ ਤੁਸੀਂ ਕਿਵੇਂ ੳ?
ਮੈਂ ਵੀ ਬੋਤ ਵਧੀਆ। ਹੋਰ ਕੀ ਹੋ ਰਿਹਾ?
ਬਸ ਠੀਕ ਸਭ, ਅੱਜ ਅਸੀ ਵਿਆਹ ਤੇ ਗਏ ਸੀ ਸਵੇਰੇ। ਫੇਰ ਸ਼ਾਮੀ ਆਏ ਘਰ ਵਾਪਿਸ। ਪਰ ਐਤਕੀ ਗਰਮੀ ਬੜੀ ਸੀ। ਵਿਆਹ ਤੇ ਵਿਆਹ ਤੇ ਸਭ ਤੋਂ ਪਹਲੇ ਸਭ ਤੋ ਪਹਲੇ ਤੇ ਅਸੀ ਗਰਮੀ ਖਾਧੀ, ਸਭ ਤੋ ਪਹਲੇ ਗਰਮੀ ਖਾਧੀ ਇੰਨੀ ਜ਼ਿਆਦਾ ਸੀ। ਹੂੰ, ਬੜੀ ਗਰਮੀ ਸੀ ਉਧਸ
ਹਾਂ
ਵਿਆਹ ਤੇ ਗਏ
ੳਏ
ਬੰਦਾ ਨਾ ਗਰਮੀ ਚ, ਗਰਮੀ ਚ ਜਾਏ ਨਾ ਵਿਆਹ ਤੇ ਤੇ ਪੈ ਸਭ ਤੋਂ ਪਹਲੇ ਤੇ ਸਾਡਾ ਮੇਕਅਪ ਸਾਰਾ ਨਸ਼ਟ ਹੋ ਜਾਂਦਾ ਖਰਾਬ ਸਾਰਾ ਮੇਕਅੱਪ ਇੰਨਾ ਹੋ ਜਾਏਗਾ
ਮੇਕਅਪ ਕਰਨ ਦਾ ਕੋਈ ਫਾਇਦਾ ਈ ਨਈ ਤੁਸੀਂ ਨ ਡਰਮੀ ਵਿੱਚ ਤੇ ਏ ਫਟਾ ਫਟ ਮੇਕਅਪ ਇਸ ਤ੍ਹਰਾਂ ਉੱਤਰ ਜਾਂਦਾ ਏ। ਮੈਂ ਸਵੇਰੇ ਨਹਾ ਕੇ ਆਨੀ ਆ ਏਸਾ ਲੱਗਦਾ ਮੈਂ ਨਹਾ ਕੇ ਹੀ ਨੀ ਆਈ ਬਾਹਰ। ਇਹ ਦੋ ਮਿੰਟ ਵਿੱਚ ਪਸੀਨੋ ਪਸੀਨ ਹੋ ਜਾਨੀ ਏ
ਹਮ ਕੱਲ ਰਾਤੀ ਵੀ ਅਸੀਂ ਮੈਂ ਰੋਟੀ ਬਣਾਈ ਤੇ ਇੰਨਾ ਪਸੀਨਾ ਆਇਆ ਮੇਰਾ ਦਿਲ ਕਰ ਰਿਹਾ ਸੀ ਮੈਂ ਹੁਣੇ ਨਾਲਾ ਲੇਕਿਨ ਐ ਕਿਉ ਉਸ ਵਕ ਤੇ ਨਹਾਣ ਨੀ ਸਕਦੇ ਏ ਚਲੋ ਮੂੰਹ ਹੱਥ ਧੋਲੋ। ਸਰੀਰ ਗਰਮ ਹੋਏ ਦਾ ਹੁੰਦਾ ਉਸ ਟਾਈਮ ਜਿਵੇਂ ਜਗਦਮ ਜਗਦਮ ਨਹਾਣਾ ਸ ਸਹੀ ਨੀ ਏ ਤੇ ਫਿਰ ਮੈਂ ਬਸ ਮੂੰਹ ਹੱਥ ਧੋ ਕੇ ਸੋ ਗਈ। ਤੇ ਅੱਜ ਅਸੀਂ ਵਿਆਹ ਤੇ ਗਏ। ਇੰਨਾ ਵਿਆਹ ਚਲੋ ਬੜਾ ਸੋਹਣਾ ਸੀ। ਸਭ ਕੁਛ ਬੋਤ ਪਰਫੈਕਟ ਸੀ ਸਭ ਕੁਝ ਬਹੁਤ ਅੱਛਾ ਸੀ।
ਹੂੰ-ਹੂੰ
ਇੰਨੀ ਗਰਮੀ ਚ ਕੋਣ ਕਿੰਨਾ ਈ ਖਾਂਦਾ ਏ ਦੋ ਤਿੰਨ ਅ
ਵੈਸੇ ਵੀ ਭੁੱਖ ਨੀ ਲੱਗਦੀ ਬਨਾਨ ਵਾਲਾ ਵਿਚਾਰਾ ਥੱਕ ਜੈਗਾ ਜਿਲੇ ਮਨ ਭਰ ਜਾਂਦਾ ਬਨਾਣ ਵਾਲਿਆ ਦਾ।
ਹੂੰ। ਇੱਕ ਦੋ ਸਟੋਲ ਖਾਧੇ ਡੋਸਾ ਯਾਂ ਟਿੱਕੀ ਖਾਧੀ ਤੇ ਰੋਟੀ ਖਾ ਕੇ ਆਈਸਕ੍ਰੀਮ ਖਾਧੀ ਵਸ ਫਿਰ ਬੈਠੇ ਰਹੇ ਅੰਦਰ ਡਾਂਸ ਵਗੈਰਾ ਦੇਖਦੇ ਰਏ
ਹੂੰ।
ਇਹੀ ਚੀਕ ਅੱਜ ਕੱਲ ਲਹਿੰਗੇ ਘੱਟ ਹੀ ਪਾਦੀਆਂ ਕੁੜੀਆਂ ਜਿਵੇਂ ਹੁੰਦੇ ਆ ਨਾ ਬੜੇ ਸੂਟ ਹੁੰਦੇ ਆ ਅੱਜ ਕੱਲ੍ਹ
ਸੂਟ ਜਿਆਦਾ ਅੱਛੇ ਲੱਗਦੇ ਨੇ ਹੁਣ ਅ ਤੱਕ ਹੂਨ ਜਾਦਾ ਸੂਟ ਚੱਲ ਗੇ ਨੇ ਟ੍ਰੈਂਡਿੰਗ ਵਿੱਚ ਸੂਟ ਈ ਚੱਲ ਰੇ ਨੇ।
ਹਾਂ ਹੁਣ ਅ ਫੇਰਿਆਂ ਚ ਜਿਵੇਂ ਸੂਟ ਫੇਰੇ ਕਰਨੇ ਹੋਣ ਨ ਤੇ ਕੁੜੀ ਸੂਟ ਲੈਂਦੀ ਆ ਪਲੇਨ ਸੂਟ ਜਿੜੇ ਪੁਰਾਣੇ ਰਿਵਾਜ ਚ ਹੁੰਦਾ ਸਿੰਪਲ ਥੋੜਾ ਬਾਰਡਰ ਕੱਢੇ ਦਾ ਥੱਲੇ ਸਲਵਾਰ ਕੱਢੀ ਦੀ ਤੇ ਗਲਾ ਕੱਢੇ ਦਾ ਐ ਨੀ ਪੂਰਾ ਭਰਿਆ ਹੋਇਆ ਕਮੀਜ਼ ਉਹ ਨੀ ਅੱਛਾ ਲੱਗਤਾ ਅੱਜ ਕੱਲ੍ਹ ਸਿੰਪਲ ਸੋਬਰ ਅੱਛਾ ਲੱਗਦਾ ਤੇ ਉਹਵੇ ਕੁੜੀ ਸੀ ਬੜੀ ਸੋਹਣੀ ਲੱਗ ਰਹੀ ਸੀ ਕੁੜੀ ਤੇ ਉਹਨੇ ਸੂਟ ਪਾਏ ਦਾ ਸੀ ਬੜੀ ਸੋਹਣੀ ਜੋੜੀ ਸੀ। ਫੇਰ ਦੇਖਿਆ ਗਿਆ। ਫਿਰ ਅਸੀਂ ਘਰ ਆਏ
ਅੱਛਾ।
ਓਰੇਆਈ ਘਰ ਆ ਗਿਆ ਸਬ ਜਲਦੀ ਦੀ ਹੁੰਦਾ ਕਿ ਬਸ ਆਪਣੇ ਕੱਪੜੇ ਲਾ ਕੇ ਨਾ ਘਰ ਵਾਲੇ ਕੱਪੜੇ ਪਾਈਏ।
ਹਾਂ ਉਹ ਤੇ ਏ ਈਏ
ਯ ਗਰਮੀ ਬਹੁਤ ਉਂਦੀ ਏ।
ਹੂੰ।
ਹੋਰ ਤੁਸੀਂ ਖੁਦ ਕਰ ਲੈਂਦੇ ਓ ਆਪਣਾ ਮੇਕਅਪ।
ਹਾਂ ਕਰ ਤੇ ਲੈਣੀ ਆ ਲੇਕਿਨ ਅਲੇ ਅਸੀਂ ਜਾ ਨੀ ਰਹੇ ਕਿਧਰੇ ਵੀ।
ਹੂੰ ਮੈਨੂੰ ਨਾ ਉਹ ਵਾਲਾ ਮੇਕਅਪ ਨੀ ਕਰਨਾ ਆਂਦਾ ਜਿਵੇਂ ਕਿ ਨਾ ਮੈਂ ਕਿਧਰੇ ਜਾਣਾ ਓਏ ਨਾ ਜਿਵੇਂ ਕੋਈ ਘੁੰਮਣ-ਘੁੰਮਣ ਜਾਣਾ ਏ ਤੇ ਨਾ ਮੈਂ ਨਾ ਮੈਂ ਨਾ ਉੱਧਰ ਵੀ ਨਾ ਜਿਵੇਂ ਮੈਂ ਵਿਆਹ ਵਾਲਾ ਵਿਆਹ ਚ ਮੇਕਅਪ ਕਰਦੀ ਅ ਨਾ ਮੈਂ ਨਾ ਉਵੇਂ ਮੇ ਕੋ ਕਰ ਲੈਣੀ ਆ ਅਗਰ ਮੈਂ ਕਿਧਰੇ ਘੁੰਮਣ ਵੀ ਜਾਣਾ ਤੁਹਾਨੂੰ ਉਹ ਜਿਵੇਂ ਅਸੀਂ ਘੁੰਮਣ ਜਾਣਾ ਨਾ ਉਧਰ ਨਾ ਸਕਿਨ ਕੇਅਰ ਵਾਲਾ ਮੇਕਅਪ ਅੱਛਾ ਲੱਗਦਾ ਬਸ ਸਕਿਨ ਕੇਅਰ ਕੀਤੀ ਦੀ ਹੋਏ ਕਿਉਂਕਿ ਬਾਹਰ ਘੁੰਮਣਾ ਹੁੰਦਾ ਤੇ ਕਾਫੀ ਡਸਟ ਵਗੈਰਾ ਧੁੱਪੀ ਚ ਜਾਣਾ ਹੋਏ ਤੇ ਇਹ ਕਿ ਇੰਨਾ ਹੈਵੀ ਮੇਕਅਪ ਇਨਾ ਚਿਪ ਚਿਪਾ ਉਹ ਅੱਛਾ ਨੀ ਲੱਗਦਾ। ਫ ਕੰਫਰਟੇਬਲ ਵੀ ਫੀਲ ਨੀ ਹੁੰਦਾ ਬੰਦੇ ਨੂੰ। ਕਿ ਬੰਦਾ ਜਾਨਾਐ ਕੋਈ ਅੱਛੀ ਜੀ ਕਰੀਮ ਹੋਏ ਬਸ ਲਗਾਓ ਥੋੜਾ ਜਿਹਾ ਟੈਂਟ ਲਗਾਓ ਲਿਪਸਟਿਕ ਤੇ ਬਸ ਐ ਨੀ ਕਿ ਫੁਲ ਮੇਕਅਪ ਜਿਵੇਂ ਮੇਕ ਵਿਆਹ ਵਾਲਾ ਕਰਦੇ ਆ ਉਵੇਂ ਕਰਕੇ ਜਾਈਏ। । ਜਿ ਕਿਧਰ ਘੁੰਮਣ ਜਾਣਾ ਹੁੰਦਾ ਨਾ ਉਹ-ਉਹ ਨਾ ਅਲੱਗ ਮੇਕਅਪ ਹੁੰਦਾ ਉਹ ਨੀ ਆਉਂਦਾ ਮੈਨੂੰ ਕਰਨਾ।
ਹੂੰ ਮ ਤੇ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
ਉਹ ਤੇ ਮੈਂ ਮੈਨੂੰ ਵੀ ਨੀ ਮੈਂ ਨੋਰਮਲ ਮੇਕਅਪ ਕਰਨੀ ਆ ਜੋ ਮੈਨੂੰ ਸ ਸਈ ਲੱਗਦਾ ਏ ਮੈਂ ਜ਼ਿਆਦਾ ਓਵਰ ਨੀ ਕਰਦੀ ਮੈਨੂੰਦਾ ਨਾ ਜ਼ਿਆਦਾ ਓਵਰ ਪਸੰਦ ਏ ਮੈਂ ਬਸ ਆਪਣੇ ਦਿਓਰ ਦੇ ਵਿਆਹ ਚ ਕੀਤਾ ਸੀ। ਮਤਲਬ ਜਿਸ ਤਰ੍ਹਾਂ ਮੈਨੂੰ ਚਾਹੀਦਾ, ਸੀ ਮੇਕਅੱਪ। ਪਤਾ ਹੈ, ਜਿਸ ਤਰ੍ਹਾਂ ਭਾਬੀ ਕਰਵਾਉਂਦੀ ਹੈ ਉਹ।
ਦੇਖੀਆਂ ਸੀ ਤੁਹਾ ਫੋਟਾਂ ਸੀ, ਬਹੁਤ ਸੋਹਣੇ ਲੱਗਦੇ ਸੀ ਉਹਦੇ ਵਿੱਚ।
ਹਾਂ ਬਸ- ਬਸ, ਉਹ ਸ਼ੌਕ ਪੂਰਾ ਕੀਤਾ ਮੈਂ ਆਪਣਾ। ਮੈਨੂੰ ਅੱਛਾ ਤਿਆਰ ਹੋਣਾ ਸੀ, ਦਿਓਰ ਦੇ ਵਿਆਹ ਚ ਉਹ। ਉਹ ਮੇਰਾ ਪੂਰਾ ਹੋ ਗਿਆ ਸ਼ੌਕ, ਮੈਨੂੰ ਬਹੁਤ ਅੱਛਾ ਤਿਆਰ ਕੀਤਾ ਸੀ ਉਹਨੇ।
ਪਾਰਲਰ ਵਾਲੀ ਨੇ ਨੇਲਸ ਕਰਵਾਏ ਸੀ ਮੈਂ। ਸਾਰਾ ਮੇਕਅਪ ਕਰਵਾਇਆ ਸੀ, ਹੇਅਰ ਸਟਾਈਲ ਕਰਵਾਇਏ ਸੀ।
ਹਮ, ਤੁਹਾੜਾ ਹੇਰਸਟਾਈਲ ਵੀ ਬਹੁਤ ਅੱਛਾ ਸੀਗਾ।
ਹਮ। ਬਸ ਉਹ ਮੈਨੂੰ ਮਸਾ ਲੈਣਾ ਸੀ, ਜ਼ਿੰਦਗੀ ਦਾ ਬਸ। ਆਪਣੇ ਮਤਲਬ ਆਪਣੇ ਘਰ ਵਿਚ ਵਿਆਹ ਹੋਏ,। ਨਾ ਤੇ ਫੇਰ ਜ਼ਿਆਦਾ ਮਜ਼ਾ ਆਉਂਦਾ ਮੇ
ਹਾਂ, ਕਿ ਬਾਹਰੋਂ ਤਿਆਰ ਹੋਈਏ।
ਹਾਂ।
ਅਸੀਂ ਕਿਹੜਾ ਬਾਰ -ਬਾਰ ਤਿਆਰ ਹੋਣਾ।
ਨਾਲੇ ਬਾਰ- ਬਾਰ, ਮੇਕਅਪ ਕਰਨ ਦਾ ਮਨ ਵੀ ਨਹੀਂ ਕਰਦਾ ਮਤਲਬ। ਦੂਰ- ਦੂਰ, ਅਹ ਜਿਸ ਤਰ੍ਹਾਂ ਸਾਲ ਵਿੱਚ ਇੱਕ ਵਾਰੀ ਕਰ ਲਉ। ਦੋ- ਵਾਰੀ, ਕਰਲੋ ਜ਼ਿਆਦਾ ਨਹੀਂ ਹੁੰਦਾ। ਮਤਲਬ। ਜ਼ਿਆਦਾ ਜੋ -ਜੋ ਅਸੀਂ ਮੇਕਅਪ ਕਰਨਾ ਚਾਹੁੰਦੇ ਹਾਂ, ਸਾਲ ਚ ਇੱਕ- ਦੋ ਵਾਰੀ ਕਰ ਲਓ। ਮੈਨੂੰ ਜ਼ਿਆਦਾ ਹਾਈ ਮ। ਮੇਕਅੱਪ ਨਹੀਂ, ਪਸੰਦ ਮੈਨੂੰ ਨਾਰਮਲ ਮੇਕਅਪ ਪਸੰਦ ਹੈ ਬਸ ਕਰਨਾ।
ਸ ਸਿੰਪਲ- ਸ ਸਿੰਪਲ ਨਚਲ।
ਹਾਂ ਨਾਲੇ ਗਰਮੀ ਹੈ- ਗਰਮੀ ਚ ਗਰਮੀ, ਚ ਅਗਰ ਮੇ। ਗਰਮੀ ਦਾ ਸਾਰਾ ਬਹਿ ਹੀ ਜਾਏਗਾ, ਸਾਰਾ ਖ਼ਰਾਬ ਹੋ ਜਾਏਗਾ ਪਸੀਨੇ ਚ ਹੀ।
ਉਹ ਪਕਅਪ ਨਾ ਹੋਣਾ ਚਾਹੀਦਾ ਹੈ। ਕਿ ਬੰਦਾ ਨਾ ਦਿਖੇ ਹਾਂ ਬਾਈ ਇਓ ਹੈ, ਕਿਸੇ ਉਸਨੂੰ ਸ਼ਕਲ ਨੀ ਪਚਾਨੀ ਜਾਂਦੀ। ਦੀ ਹੈ ਉਹੀ ਹੈ, ਕੋਈ ਹੋਰ ਹੈ।
ਉਹ ਤੇ ਹੈ ਹੀ ਹੈ। ਉਹ ਫਿਰ ਜ਼ਿਆਦਾ ਕਰ ਲੈਂਦੇ ਰਹੇ ਨਾ ਮੇਕਅਪ। ਸ਼ਕਲ ਹੀ ਨਹੀਂ ਪਹੁੰਚਾ ਨਹੀਂ ਜਾਂ ਹੁੰਦੀ ਫੇਰ ਕਿਸੇ ਦੀ।
ਮੈਂ- ਮੈਂ ਵੀ ਥੋੜਾ- ਬਹੁਤਾ ਕਰ ਲੈਂਦੀ, ਪਰ ਮੈਂ ਜਦੋਂ ਮੇਕਅੱਪ ਕਰਦੀ ਹਾਂ ਨਾ। ਮੇਰੀ ਮੰਮੀ ਨੂੰ ਪਸੰਦ ਹੀ ਮੇਰਾ, ਜੋ ਮੈਂ ਮੰਮੀ ਦਾ ਮੇਕਅਪ ਕਰਦੀ, ਮ ਮੰਮੀ ਨੂੰ ਮੇਰਾ ਹੀ ਪਸੰਦ ਆਉਂਦਾ। ਮੰਮੀ ਕਹਿੰਦੇ ਤੂੰ ਹੀ ਮੇਰਾ ਮੇਕਅਪ ਕਰਿਆ ਕਰ। ਹੁੰਦਾ ਨਾ ਕਿਸੇ- ਕਿਸੇ ਦਾ, ਕਿਸੇ -ਕਿਸੇ ਨੂੰ, ਕਿਸੇ ਦੇ ਹੱਥ ਦਾ ਸੂਟ ਕਰ ਜਾਂਦਾ।
ਕਰ ਜਾਂਦਾ ਫੇਰ ਉਹ ਬੰਦਾ ਬੋਲਦਾ, ਇਹ ਹੀ ਕਰੇਗੀ, ਇਹ ਹੀ ਕਰੇਗੀ ਮੇਰੇ। ਅੱਛਾ ਹੁੰਦਾ ਇਹਨੇ ਕੀਤਾ ਸੀ ਅੱਛਾ ਮੇਰਾ ਮੈਂ ਇਹ ਇਹਦੇ ਕਲੋਈ ਕਰਾਵਾਂਗੀ। ਇਹ ਚੀਜ਼ ਆ ਜਾਂਦੀ ਹੈ ਫਿਰ।
ਤੁਹਾਡੀ ਮੈਂ ਦ ਹੋਰ ਫੰਕਸ਼ਨ ਦੀ ਫੋਟੋਜ਼ ਦੇਖੀਆਂ। ਉਹਦੇ ਚ' ਤੁਸੀਂ ਮੇਕਅਪ ਬਹੁਤ ਸੋਹਣਾ ਕੀਤਾ। ਐਵੇਂ ਲੱਗਿਆ, ਕਿ ਕਰਵਾਏ ਦਾ ਮੇਕਅਪ ਬਰ ਤੇ ਅੱਛਾ ਲੱਗਦਾ ਰੈ, ਇਹਏ ਕਿ ਪ੍ਰੋਡਕਟ ਅੱਛੇ ਹੋਣ ਤੇ ਮੇਕਅਪ ਆਪ ਹੀ ਅੱਛਾ ਹੋ ਜਾਂਦਾ ਹੈ।
ਹੈਏ। ਹੂ, ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ।
ਹਾਂਜੀ- ਹਾਂਜੀ, ਮੈਨੂੰ ਵੀ ਬਹੁਤ ਵਧੀਆ ਲੱਗਿਆ ਚਲੋ ਫ
ਕਦੇ ਗੱਲ ਕਰਾਂਗੇ ਹਾਂਜੀ ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
ਚੱਲਜੀ।